ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇ ਹੋ?
ਵਧੀਆ ਤੁਸੀ ਸੁਣਾਓ?
ਹਾਂਜੀ- ਹਾਂਜੀ ਵਧੀਆ ਤੁਸੀ ਦਸੋ ਹੋਰ ਫੈਮਿਲੀ ਕਿਦਾ ਤੁਹਾਡੀ
ਸਾਰੇ ਵਧੀਆ ਜੀ ਤੁਹਾਡੀ ਫੈਮਿਲੀ ਸਭ ਠੀਕ ਨੇ?
ਹਾਂਜੀ ਹਾਂਜੀ ਸਾਰੇ ਵਧੀਆ ਹੋਰ ਦੱਸੋ?
ਹਾਂਜੀ-ਹਾਂਜੀ।
ਤੁਸੀਂ ਡਿਨਰ
ਬਾਵਾਜ਼ ਜਾਂਦੀ ਤੁਹਾਡੀ ਹਾਂਜੀ ਡਿਨਰ ਬਣਾ ਲਿਆ ਬਸ। ਖਾਣਾ ਹੀ ਆ ਅਪਣਾ ਹਾਂਜੀ ਹਾਂਜੀ ਬਣਾ ਲਿਆ ਬਸ। ਖਾਣਾ ਹੀ ਆ ਹੁਣ।
ਹਾਂਜੀ ਹਾਂਜੀ ਸਹੀ ਗੱਲ ਹੈ ਜੀ ਮੈਂ ਤੁਹਾਡੇ ਨਾਲ ਨਾ ਇਨ
ਹਾਂਜੀ, ਮੈਂ ਥੋਨੂੰ ਇੱਕ ਗੱਲ ਪੁੱਛਣੀ ਸੀ
ਹਾਂਜੀ, ਪੁੱਛੋ।
ਮੈਂ ਤੁਹਾਨੂੰ ਪੁੱਛਣਾ ਸੀ ਕਿ ਹੈਨਾ ਅੱਜ ਕੱਲ੍ਹ ਬੱਚੇ ਕਿੰਨਾ ਫੋਨ ਦੇਖਦੇ ਆ, ਤੇ ਫੋਣ ਸਹੀ ਨਿਗਾਾ ਨਿਗਾ ਵਾਸਤੇ ਵੀ ਹੈਣਾ। ਤੇ ਟੀ ਵੀ ਬ ਬੱਚਯਾ ਨੂੰ ਬੜਾ ਰੋਕੀ ਦਾ ਵਾ ਕਿ ਟੀ ਵੀ ਵੀ ਨਾ ਇਨਾ ਦੇਖਯਾ ਕਰੋ ਫੋਨ ਛੱਡਦੇ ਆ ਤੇ ਟੀ ਵੀ ਵੇਖ
ਫੋਨ ਨਾਲੋ ਜੀ ਫੋਨ ਨਾਲੋ ਤਾਂ ਟੀ ਵੀ ਸਹੀ ਹੈ ਜੀ- ਟੀ ਵੀ ਤੋਂ ਬੱਚੇ ਫਿਰ ਵੀ ਦੂਰੋ ਵੇਖਦੇ ਆ ਇਨਾ ਸਾਈਡ ਇਫੈਕਟ ਨਹੀ ਪੈਦਾ ਉਹਨਾ ਤੇ ਜਿਨਾ ਮੋਬਾਇਲ ਦੇ ਜਰੀਏ ਪੈਂਦਾ ਮੋਬਾਇਲ ਤਾਂ ਅਸੀ ਬਿਲਕੁਲ ਕੋਲੋ ਵੇਖਦੇ ਆਂ।
ਸ਼ੁੜਵਾਈਏ ਉਹਨਾ ਦਾ
ਛੁੜਵਾ ਤਾ ਆਪਾਂ ਸਕਦੇ ਨੀ, ਕੇਓਕਿ ਸਬ ਤੋ ਸਾਡੀ, ਸਾਡੀ ਗਲਤੀ ਹੋਂਦੀ ਐ ਆਪਾਂ ਏ ਓਨਾ ਨੂੰ ਓਨਾ ਨੂੰ, ਸਟਾਟਿਂਗ ਤੋ ਮੋਬਾਇਲ ਦੇ ਦੇਨੇ ਆਂ। ਹਨਾ, ਬੱਚਾ ਦੁਦ ਨੀ ਪੀਰੇਆ ਤੂੰ ਦੁੱਦ ਨੀ ਪੀਂਦਾ ਔਂਦਾ ਬੱਚੇ ਨੂੰ, ਵੀਡੀਓਜ਼ ਦਿਖਾਨ ਲੱਗ ਜਾਦਾਂ ਬੱਚਾ ਖਾਨ ਲਗ ਜੇਗਾ ਯਾ ਪੀਨ ਲਗ ਦਾ ਦੁੱਧ ਹੈ ਨਾ ਸਭ ਤੋਂ ਸਬ ਤੋਂ ਵੱਡਾ ਸਟੈਪ ਸਾਡਾ ਐਈ ਹੁੰਦੈ ਬੱਚੇਆਂ ਨੂੰ ਜਦੋਂ ਅਸੀਂ ਮੋਬਾਈਲ ਦੇਂਨੇ ਆ ਨਾ, ਛੋਟੇ ਐਂਜ ਬੱਚੇਆਂ ਨੂੰ ਦੇ ਦੇਨੇ ਆ ਕਿ ਚਲ ਬੱਚਾ ਰੋਏਗਾ ਨੀ, ਓਦੇ ਵਿੱਚ ਥੋੜਾ ਡਵੇਅਰਟ ਹੋ ਜੇਗਾ।
ਹਾਂਜੀ।
ਬਸ ਐਈ ਕਿ ਚਲੋ, ਥੋੜੀ ਦੇਰ ਵਸਤੇ ਦੋ ਥੋੜਾ ਓਨੂੰ। ਬਾਰ ਵੀ ਭੇਜੋ ਓਦੇ ਨਾਲ ਬਾਰ ਵੀ ਖੇਲੋ, ਪਾਰਕਾਂ ਵਿੱਚ ਜਾ ਕੇ ਖੇਲੋ ਬੱਚੇ ਦੇ ਨਾਲ ਖੁੱਦ। ਥੋੜੀ ਫਿਜੀ਼ਕਲ ਐਕਟੀਵੀਟੀ ਕਰਾਓ, ਫੇਰ ਬੱਚੇ ਦਾ ਮਾੰਈਡ ਓਦੇ ਵਿੱਚ ਡਾਏਵਰਟ ਰੈਂਦੈ।
ਹਾਂਜੀ, ਥੋਨੂੰ ਪਤੈ ਜੇ ਫੋਨ ਨਾ ਦੀਏ ਤੇ ਆਖਦੇ ਨੇ ਕਿ ਰੋਟੀ ਨੀ ਖਾਨੀ ਅਸੀਂ ਆਹ ਨੀ ਖਾਣਾ ਪੈਲਾਂ ਸਾਨੂੰ ਫੋਨ ਦਵੋ, ਫੇਰ ਅਸੀਂ ਰੋਟੀ ਖਾਨੀ ਆ।
ਓ ਅਸੀਂ ਆਤਾਂ ਪਾਤੀਆਂ ਨਾ ਜੋ ਬੱਚੇਆਂ ਨੂੰ।
ਹਾਂਜੀ ਥੋਨੂੰ ਪਤਾ ਈ ਆ, ਨਾਲੇ਼ ਅੱਜ-ਕੱਲ ਦੇ ਬੱਚੇ ਕਿੰਨੇ ਜਿ਼ੱਦੀ ਆ ਮੰਨਦੇ ਥੋੜੀ ਆ ਕਿਸੇ ਦੀ।
ਹਾਂਜੀ, ਹਾਂਜੀ ਬਿਲਕੁਲ ਸਈ ਗਾੱਲ ਏ ਸੱਚ ਕਵਾਂ ਆੱਜ। ਮਤਲ ਸਭ ਕੁਛ ਨਾ ਅ, ਲਾਈਫ ਸਟਾਈਲ ਈ ਬਦਲੀ ਜਾ ਰੇਆ ਸਾਡਾ।
ਹਾਂਜੀ।
ਪੇਰੇਂਟਸ ਵੀ ਬਿਜ਼ੀ ਰੈਂਦੇ ਨੇ, ਓ ਵੀ ਕੈਂਦੇ ਨੇ ਬੱਚੇਆ ਨੂੰ ਸ਼ਾਮ ਨੂੰ ਜਿਵੇਂ ਹੂਨ ਪੇਰੇਂਟ ਜੋਬ
ਹਾਂਜੀ ਨਾਲੇ਼ ਥੋਨੂੰ ਪਤਾ ਵਾ, ਸੋਸ਼ਲ ਮੀੜੀਆ ਤੇ ਕਿੰਨਾ ਗੰਦ ਆਂਦਾ ਫੇਰ ਬੱਚੇ ਦੇਖਦੇ ਆ ਫੋਨ।
ਹਾਂਜੀ, ਹਾਂਜੀ ਸਈ ਗੱਲ ਐ ਫੇਰ, ਵੈਸੇ ਐਈ ਐ ਐਨੂ ਵਾਸੀ ਅੱਛੀ, ਅੱਛੀ ਚੀਜਾ ਵੱਲ ਲੈ ਕੇ ਜਾਈਏ ਗੁਰਬਾਣੀ ਦਿਖਾਓ ਓਨਾਂ ਨੂੰ ਕੋਈ ਇਤਿਹਾਸ ਬਾਰੇ ਦਿਖਾਓ ਓਨਾਂ ਨੂੰ, ਜਿਵੇ ਐਜੂਕੇਸ਼ਨ ਦੇ ਰਿਲੇਟੇੜ ਵੀੜੀਓਜ਼ ਦਿਖਾਓ
ਹਾਂਜੀ, ਹਾਂਜੀ ਹੁਣ ਮੈਂ ਵੀ ਕਰੇਆ ਕਰਨਾ ਵਾ, ਹੁਣ ਬੱਚੇਆਂ ਨੂੰ ਫੋਨ ਘੱਟ ਦੇਆ ਕਰਨਾ ਜਾਦਾ ਜਾਂ ਓਨਾਂ ਨੂੰ ਕੇਆ ਕਰਨਾ, ਸਟੱਡੀ ਕਰ ਲੋ ਯਾ ਤੇ ਓਨਾਂ ਨੂੰ ਗੁਰਬਾਣੀ ਲਾ ਕੇ ਦੇ ਦੇਆ, ਕਰਨੀ ਆ।
ਸਈ ਗੱਲ ਆ ਬਿਲਕੁਲ ਨਾ, ਬੱਚੇਆ ਨੂੰ ਥੋੜਾ ਸੋ਼ ਹਾਂਜੀ, ਹਾਂਜੀ।
ਤੇ ਤੇਰਾ ਮੇਰੇ ਹੱਲ ਜਾਂਦਾ ਏ?
ਹਾਂਜੀ, ਹੈਲੋ ਹਾਂਜੀ, ਹਾਂਜੀ। ਵਾਜ਼ ਆਨੀ ਬਾੰਦ ਹੋਗੀ ਸੀ ਤੁਆਡੀ।
ਨੈਟਵਰਕ ਦੀ ਇੱਦਰ ਬੋਤ ਜਾਦਾ ਪ੍ਰੋਬਲਮ ਆ ਨਾ, ਆੱਜ ਬਾਰਿਸ਼ ਹੋਈ ਵੀ ਸੀਗੀ ਤਾਂ ਕਾਰਕੇ।
ਹਾਂਜੀ, ਹਾਂਜੀ ਐ ਵੀ ਰੀਸ਼ ਰੈਂਦਾ ਥੋੜਾ ਨਾ, ਬਾਰਿਸ਼ ਵਗੈਰਾ, ਸੂ਼ਕਰ ਹੋਏਆ ਜੇ ਬਾਰਿਸ਼ ਆਈ, ਨੀ ਤੇ ਏਨੇ ਆੱਜ ਤਾਂ ਬੋਤ ਅੱਛਾ ਐ ਜੀ, ਕਾਫ਼ੀ ਦਿਨਾਂ ਬਾਦ ਪਤਾ ਨੀ ਵੀਹ, ਪੱਚੀ ਦਿਨਾਂ ਬਾਦ ਤਾਂ ਅੱਜ ਜ਼ਰਾ ਬਾਰਿਸ਼ ਹੋਈ ਏ ਤੇ ਜ਼ਰਾ ਠੰਡਾ ਹੋਏਐ।
ਥੋਡੇ ਵੀ ਏਦਰ ਬਾਰਿਸ਼ ਹੋਈ ਆ?
ਹਾਂਜੀ, ਕਿੰਨੀ ਜਾ਼ਦਾ ਗਰਮੀ ਸੀ ਬਰਦਾਸ਼ਤ ਈ ਨੀ ਹੋਰੀ ਸੀ। ਬਹੁਤ ਬੁਰਾ ਹਾਲ ਹੋਇਆ ਦਾ ਸੀਗਾ ਏਸੀ ਅੱਗੇ ਬੈਠੇ ਤਾਂ ਠੀਕ ਹੈ ਨਹੀਂ ਤਾਂ ਉਹਦੇ ਬਿਨਾਂ ਤੋਂ ਕੋਈ ਅੱਛਾ ਹੀ ਨਹੀਂ ਲੱਗ ਰਿਹਾ ਸੀ। ਅੱਜ ਕਿੰਨੇ ਪੰਦਰਾਂ ਦਿਨ ਪਤਾ ਨੀ ਪੰਦਰਾਂ ਦਿਨ ਬਾਅਦ ਅੱਜ ਬਾਰਿਸ਼ ਹੋਈ ਹੋਣੀ ਹੈ ਅੱਜ ਕਿੰਨੇ ਦਿਨਾਂ ਬਾਅਦ ਏਸੀ ਨੀ ਚਲਿਆ। ਫੈਨ ਨੀਚੇ ਬੈਠੇ ਹੋਏ ਆ ਤੇ ਬਹੁਤ ਅੱਛਾ ਫੀਲ ਹੋ ਰਿਹਾ।
ਹਾਂਜੀ, ਹੁਨ ਫੈਨਦੀ ਵੀ ਠੰਡੀ ਹਵਾ ਆ ਰੀ ਆ।
ਸੂ਼ਕਰ ਕੀਤਾ ਈ ਜੇੜਾ ਠੰਡਾ ਹੋਏਆ, ਨੀ ਤਾਂ ਬੋਹਤ ਹੱਦ ਸੋ ਜਾਦਾ ਗਰਮੀ ਆ ਗਈ ਸੀ।
ਹਾਂਜੀ, ਪੈਲਾਂ ਤਾਂ ਬਾਅਰ ਨਿਕਲ਼ ਨੂੰ ਨੀ ਸੀ ਦਿਲ ਕਰਦਾ ਗਾ।
ਸਈ ਗਾੱਲ ਆਜੀ ਬਿਲਕੁਲ ਓ ਅੰਦਰ ਬੈ ਸਕਦਾ। ਏਈ, ਏਈ ਬਸ ਇਨਵਾਇਰਮੈਂਟ ਗੰਦਾ ਹੋ ਰੇਆ ਵੇ ਐਦੇ ਨਾਲ ਜਾ਼ਦਾ ਏ ਸੀ ਚਲਾਵਾਂਗੇ। ਇਨਵਾਏਰਮੈਂਟ ਸਾਰਾ ਵੀਪ ਪ ਹੋ ਰੇਐ।
ਨਾਲੇ਼ ਜੇੜੇ ਜੋਬ ਕਰਦੇ, ਓਨਾਂ ਲਈ ਵੀ ਦਿੱਕਤ ਹੁੰਦੀ ਆ।
ਸਈ ਗੱਲ ਏ ਜੀ ਜੋਬ ਬਲੇਆਂ ਵਾਸਤੇ ਤਾਂ ਵੈਸੇ ਵੀ ਓਨਾ ਦੀ ਲਾਈਫ ਮੁਸ਼ਕਿਲ ਈ ਹੁੰਦੀ ਆ, ਜਾ ਤੇ ਪੈਲਾ ਘਾਰ ਦਾ ਪੈਲੇ ਘੲਰ ਦਾ ਕਰਦੇ ਆ, ਫਿਰ ਔਫੀਸ ਦਾ ਕਰਦੇ ਆ, ਫਿਰ ਆ ਕੇ ਘਾਰ ਦਾ ਕਰਨਾ ਪੈਂਦਾ ਨਾ ਐਨਾਂ ਨੂੰ।
ਹਾਂਜੀ ਮੈਂ ਤਾਂ ਆਪ ਹੁਣ ਦੇਖੋ ਕਿੰਨੀ ਗਰਮੀ ਪੈਂਦੀ ਸੀ ਮੈਂ ਫੈਕਟਰੀ ਚ ਲੱਗੀ ਸੀ ਫੈਕਟਰੀ ਸਵੇਰ ਦਾ ਤੁਹਾਨੂੰ ਪਤਾ ਕਿੰਨੀ ਗਰਮੀ ਹੁੰਦੀ ਆ।
ਸਹੀ ਗੱਲ ਹੈ ਜੀ ਬਿਲਕੁਲ।
ਹਾਂਜੀ ਇੱਕ ਲੱਗੀ ਵੀ ਮੈਂ ਧਾਗਾ ਕੋਪਨੀ ਚ ਧਾਗਾ ਕੋਪਨੀ ਚ ਤਾਂ ਵੈਸੇ ਵੀ ਮਸ਼ੀਨਾਂ ਦੀ ਕਿੰਨੀ ਗਰਮੀ ਆਉਂਦੀ ਹੁੰਦੀ।
ਸਹੀ ਗੱਲ ਹੈ ਬਿਲਕੁਲ ਤੁਹਾਡੀ ਹੁਣ ਫੈਕਟਰੀ ਵਗੈਰਾ ਵੀ ਉਨ੍ਹਾਂ ਨੇ ਕੁਛ ਫੈਸਿਲਿਟੀ ਵਗੈਰਾ ਵੀ ਜਿਆਦਾ ਪ੍ਰੋਵਾਈਡ ਨੀ ਕਰਦੇ ਨਾ
ਹਾਂਜੀ ਵੈਸੇ ਫੈਨ ਵੀ ਨਹੀਂ ਲੱਗੇ ਹੁੰਦੇ ਗ ਬਹੁਤ ਜ਼ਿਆਦਾ ਗਰਮੀ ਲੱਗਦੀ ਆ
ਸਹੀ ਗੱਲ ਆ ਬਿਲਕੁਲ ਨਾ ਬਟ ਇਹ ਵੀ ਗੱਲ ਕਮਾਨਾ ਵੀ ਬਹੁਤ ਜ਼ਰੂਰੀ ਹੋ ਗਿਆ ਅਗਰ ਘਰ ਦੇ ਸਾਰੇ ਮੈਂਬਰ ਮਿਲ ਕੇ ਕਮਾਵਾਂਗੇ ਤਾਂ ਹੀ ਕੁਛ ਬਣੇੇਗਾ ਨਹੀਂ ਤਾਂ ਹੋਦਾ ਤਾਂ ਕੁਛ ਬਣੇ
ਤੁਹਾਨੂੰ ਪਤਾ ਹੀ ਅੱਜ ਕੱਲ੍ਹ ਦੇ ਖਰਚੇ ਕਿੰਨੇ ਹੋ ਗਏ ਇੱਕ ਬੰਦਾ ਕਮਾਊਗਾ ਤੇ ਕੀ ਬਣੂਗਾ। ਸਾਰੇ ਫੈਮਿਲੀ ਮਿਲ ਕੇ ਕਮਾਵਾਂਗੇ ਫੇਰ ਹੀ ਕੁਛ ਬਣੂਗਾ ਅੱਗੇ ਬੱਚਿਆਂ ਦਾ ਫੇਰ ਹੀ ਕੁਛ ਬਣਾ ਸਕਾਂਗੇ।
ਹਾਂਜੀ ਹਾਂਜੀ ਕੀ ਆਪਣੇ ਖਰਚੇ ਹੀ ਨੀ ਪੂਰੇ ਜੀ ਘਰ ਦਾ ਖਰਚਾ ਹੈ। ਬਿੱਲ ਵਗੈਰਾ ਦੇਣੇ ਹੈਗੇ ਆ ਈ ਐਮ ਆਈਜ਼ ਹੋ ਗਆਂ ਬੱਚਿਆਂ ਦੇ ਸਕੂਲ ਫੀਸ ਟਿਊਸ਼ਨ ਫੀਸ ਬੱਚਿਆਂ ਦੇ ਖਰਚ ਜੇ ਹੋ ਰੁਕਤੇ ਵਾਲੇ ਕੋਈ ਫੈਮਲੀ ਫੰਕਸ਼ਨ ਹੈ ਕੁਛ ਹੈ ਮਤਲਬ ਖਰਚੇ ਆ ਜੀ ਸੇਵਿੰਗਸ ਤਾਂ ਬਹੁਤ ਮੁਸ਼ਕਿਲ ਹੋ ਗਈਆਂ ਅੱਜ ਕੱਲ।
ਹਾਂਜੀ
ਪਹਿਲੇ ਤਾਂ ਚਲੋ ਹੁੰਦਾ ਹੁੰਦਾ ਸੀ ਸੇਵਿੰਗਸ ਦਾ ਕਰਕੇ ਲੇਡੀਜ਼ ਗੋਲਡ ਬਣਵਾਉਂਦੀ ਹੁੰਦੀਆਂ ਸੀ ਹੁਣ ਤਾਂ ਬਿਲਕੁਲ ਸੋਚ ਤੋਂ ਹੀ ਪਰਰੇ ਚੀਜ਼ਾਂ ਹੋ ਗਈਆਂ।
ਹਾਂਜੀ ਵੈਸੇ ਮੈਂ ਸੋਚਦੀ ਪਈ ਸੀ ਕਿ ਹਨਾ ਆਪਣਾ ਕੰਮ ਹੀ ਸ਼ੁਰੂ ਕਰ ਲੈਂਦੇ ਹਾਂ ਆਪਣੀ ਦੁਕਾਨ ਖੋਲ ਲੈਣੇ ਕੋਈ।
ਸਹੀ ਗੱਲ ਆ ਆਪਣਾ ਬਿਜਨਸ ਵੇਖੋ ਸਭ ਤੋਂ ਬੈਸਟ ਆ।
ਹਾਂਜੀ ਮੈਂ ਵੈਸੇ ਵੀ ਸੂਟਾਂ ਤੇ ਕਢਾਈ ਤਾਂ ਕਰ ਹੀ ਲੈਂਦੀ ਹਾਂ।
ਹਾਂਜੀ ਚਲੋ ਤੁਹਾਡੇ ਕੋਲ ਤਾਂ ਟੈਲੈਂਟ ਹੈ ਤੁਸੀਂ ਆਪਣਾ ਇੰਸਟਾਗ੍ਰਾਮ ਵਗੈਰਾ ਤੇ ਆਪਣਾ ਡਾਲਿਆ ਕਰੋ ਫਿਰ ਤੁੈਾਨੂੰ ਹੋਰ ਉੱਥੋਂ ਫਲਾਵਰਸ ਵਗੈਰਾ ਮਿਲਣਗੇ ਤੁਹਾਡੇ ਕੰਮ ਬਾਰੇ ਪਤਾ ਚੱਲੇਗਾ।
ਹਾਂਜੀ ਮੈਂ ਸੋਚਦੀ ਪਈ ਸੀ ਕਿ ਆਪਣੀ ਦੁਕਾਨ ਖੋਲ ਲੈਣੇ ਹਾਂ। ਕੰਮ ਤਾਂ ਵੈਸੇ ਮੈਂ ਕਰ ਹੀ ਲੈਣੀ ਹਾਂ ਕੋਈ ਆਪਣਾ ਕੰਮ ਖੜਿਆ ਹੋਵੇ ਤੁਹਾਨੂੰ ਪਤਾ ਕਿੰਨਾ ਫ਼ਾਇਦਾ ਹੁੰਦਾ ਵਾ।
ਬਿਲਕੁਲ ਸਹੀ ਗੱਲ ਹੈ ਜੀ ਤੁਹਾਨੂੰ ਮਤਲਬ ਜਿਵੇਂ ਤੁ ਤੁਹਾਡੇ ਕੋਲ ਤਾਂ ਟੈਲੈਂਟ ਹੈ ਹੱਥ ਦਾ ਜਿਹੜਾ ਬੰਦਾ ਹੱਥ ਦਾ ਟੈਲੈਂਟ ਹੁੰਦਾ ਕਦੀ ਮਾਰ ਨਹੀਂ ਖਾਂਦਾ ਜਿੰਦਗੀ ਵਿਚ।
ਹਾਂਜੀ ਹਾਂਜੀ ਬਿਲਕੁਲ ਜੀ।
ਤੁਸੀਂ ਤੁਹਾਨੂੰ ਸ਼ੋਪ ਵੀ ਖੋਲਣ ਦੀ ਕੀ ਲੋੜ ਹੈ ਤੁਸੀਂ ਆਪਣੇ ਘਰ ਦਾ ਕੋਰਨਰ ਸੁੰਦਰ ਜਿਹਾ ਬਣਾਓ। ਕੋਈ ਸ਼ੂਟ ਡੈਕੋਰੇਟ ਕੋਈ ਸੂਟ ਜਿਵੇਂ ਤੁਸੀਂ ਬਣਾ ਰਹੇ ਹੋ ਵਰਕ ਕਰ ਰਹੇ ਹੋ ਤੁਸੀਂ ਓਨਲਾਈਨ ਡਾਲਣਾ ਸਟਾਰਟ ਕਰੋ। ਆਪਣਾ ਨਲਾਈਨ ਪੇਜ ਬਣਾਓ ਲੋਕੀ ਤੁਹਾਡਾ ਔਰ ਚੰਦ ਲੋਕੀ ਬਾਹਰ ਦੇ ਲੋਕੀ ਵੀ ਉਹਨੂੰ ਚੀਜ਼ ਨੂੰ ਵੇਖਣਗੇ ਫਰ ਹੋਰ ਵੱਧਦਾ ਬੰਦਾ ਔਡਰ ਵਗੈਰਾ ਕਰਵਾ ਲੈਂ ਆਨਲਾਈਨ ਮੈਨੂੰ ਵੀ ਤੁਸੀਂ ਦੱਸਿ ਮੈਂ ਵੀ ਤੁਹਾਨੂੰ ਤੁਹਾੇ ਕੋਲੋਂ ਜ਼ਰੂਰ ਕਰਵਾਵਾਂਗੀ
ਕੋਈ ਨਾ ਜੀ ਕਰਵਾ ਲਿਓ ਮੈਂ ਵੈਸੇ ਹੁਣ ਸੋਚਦੀ ਪਈ ਸੀ ਕਿ ਮੈਂ ਪੇਂ ਸੂਟ ਤੇ ਪੇਂਟਿੰਗ ਕਰਨੀ ਸਿਖਣੀ
ਹਾਂਜੀ।
ਤੁਹਾਨੂੰ ਪਤਾ ਫੇਰ ਕਈ ਹਨਾ ਕਸਟਮਰ ਇਦਾਂ ਦੇ ਹੁੰਦੇ ਜਿਹੜੇ ਕਹਿੰਦੇ ਅਸੀਂ ਸੂਟ ਤੇ ਪੇਂਟਿੰਗਸ ਵਗੈਰਾ ਵੀ ਕਰਵਾਉਣੀ ਹੁੰਦੀ ਆ।
ਹਾਂਜੀ ਹਾਂਜੀ ਉਹ ਵੀ ਬਹੁਤ ਫਰੈਂਡ ਆਇਆ ਸੀ ਪਿੱਛੇ ਪੇਂਟਿੰਗ ਦਾ ਵੀ ਦੁੱਪਟੇ ਡੈਕੋਰੇਟ
ਹਾਂਜੀ।
ਅੱਛਾ ਲੱਗਦਾ ਉਹ ਵੀ ਇਹ ਵਕਤ ਬਹੁਤ ਅੱਛਾ ਹੈ ਅੱਜ ਕੱਲ ਵੈਸੇ ਵੀ ਨਾ ਕੱਪੜੇ ਕੱਪੜੇ ਦਾ ਹੀ ਫੈਸ਼ਨ ਰਹਿ ਗਿਆ ਵੈਸੇ ਲੇਡੀਜ਼ ਨੂੰ ਬਹੁਤ ਚੱਲ ਇਹ ਵਾਲਾ ਸੂਟ ਵੀ ਹੋਣਾ ਚਾਹੀਦਾ ਇਹ ਵੀ ਸੂਟ ਹੋਣਾ ਚਾਹੀਦਾ ਇਹ ਵੀ ਸੂਟ ਹੋਣਾ ਚਾਹੀਦਾ।
ਹਾਂਜੀ
ਤੁਹਾਨੂੰ ਇੰਸਟਾਲ ਕਰਨਾ ਚਾਹੀਦਾ ਬਿਨਸ ਸੋਸ਼ਲ ਮੀਡੀਆ ਫੇਸਬੁੱਕ ਤੇ ਡਾਲੋ ਇੰਸਟਾ ਤੇ ਡਾਲੋ ਆਪਣੀ ਫੈਮਿਲੀ ਵਗੈਰਾ ਨੂੰ ਡਾਲ ਉਹ ਕੋਲ ਤੁਸੀਂ ਵੀ ਡਾਲੋ ਅੱਗੇ ਉਹਨਾਂ ਦੇ ਫਰੈਂਡਸ ਵੀ ਦੇਖਣਗੇ ਫੇਿਰ ਬਣ ਜਾਂਦਾ ਨਾ ਸਿਸਟਮ ਅਛਾ ਸਰਕਲ ਚੱਲ ਜਾਂਦਾ ਕਈ ਵਾਰ ਇਹੋ ਜਿਹੇ ਹੁਣ ਕਈ ਬਿਜ਼ਨਸ
ਜੀ ਵੈਸੇ ਸਾਰੇ ਮੈਨੂੰ ਹਾਂਜੀ ਵੈਸੇ ਮੈਨੂੰ ਸਾਰੇ ਘਰ ਦੇ ਕਹਿੰਦੇ ਸੀਗੇ ਕਹਿੰਦੇ ਵਧੀਆ ਵਾ ਆਪਣੀ ਸ਼ੋਪ ਖੋਲ ਲੈਂਦੇ ਹਾਂ ਹਨਾ ਨਾਲੇ ਆਪਾਂ ਨੂੰ ਵਧੀਆ ਵਾ ਨਾਲੇ ਕੋਈ ਕੰਮ ਸਿੱਖ ਲਓਗੇ ਵਧੀਆ ਰਹੋਗੇ
ਸਹੀ ਗੱਲ ਹੈਗੀ ਬਿਲਕੁਲ
ਕੰਮ ਦਾ ਵਧੀਆ ਵੱਲ ਆਜੂਗਾ ਨਾਲੇ ਤੁਹਾਨੂੰ ਕਹਿੰਦੇ ਸੀਗੇ ਮੇਰੇ ਘਰ ਤੇ ਕਹਿੰਦੇ ਸਿੱਖਲੋ ਕੰਮ ਵਧੀਆ ਵਾ
ਨਹੀਂ ਨਹੀਂ ਤੁਹਾਨੂੰ ਸਿੱਖਣਾ ਚਾਹੀਦਾ ਅੱਛੀ ਤਰ੍ਹਾਂ ਸਿੱਖ ਲੋ ਆਪਣਾ ਔਨਲਾਈਨ ਡਾਲਣਾ ਸ਼ੁਰੂ ਕਰੋ ਬਹੁਤ। ਹਣ ਤੁਸੀਂ ਦੇਖ ਹੀ ਰਹੇ ਹੋ ਅੱਜ ਕੱਲ ਜਿਹੜਾ ਉਹ ਕਰੋਸ਼ੀਆ ਵਾਲਾ ਕਿਿੰਨਾ ਲੋਕੀ ਚੋਂ ਕਮ ਰਿਹਾ ਕਰੋਸ਼ੀਏ ਦੀਆਂ ਛੋਟੀ ਛੋਟੀ ਚੀਜ਼ਾਂ ਬਣਾ ਕੇ ਸੇਲ ਕਰ ਰਹੇ ਨੇ
ਭਰਾਵਾ ਕਈ ਲੋਕੀ ਤੋਂ ਬਹੁਤ ਕਰਦੇ ਉਹ
ਹਾਂਜੀ ਹਾਂਜੀ ਔਰ ਇੱਕ ਉਹ ਰੈਜੀਨਾਟ ਵਾਲਾ ਹੋ ਗਿਆ
ਉਨ ਵਾਲੇ ਮਤਲਬ ਕਿ ਕਰੋਸ਼ੀਏ ਦੇ ਨਾਲ ਸਵੈਟਰਸ ਬਣਾਉਂਦੇ ਆ ਸਰਦੀਆਂ ਵਾਲੇ
ਹਾਂਜੀ ਹਾਂਜੀ ਉਹ ਬਹੁਤ
ਕਿੰਨੇ ਪਿਆਰੇ ਬੰਦੇ ਆ ਹਨਾ ਹਾਂਜੀ ਕਿੰਨੇ ਪਿਆਰੇ ਬੰਦੇ ਹੱਥ ਦੇ ਨਾਲ ਉਹ ਇੰਨੇ ਮਾਰਕੀਟ ਦੇ ਪਿਆਰੇ ਨਹੀਂ ਹੁੰਦੇ ਗ
ਹੇਅਰ ਅਸਸਰੀ ਬਣ ਰਹੀਆਂ ਨੇ ਹਨਾ ਰੋਜ਼ ਬਣ ਰਹੇ ਨੇ ਹੀਰਿੰਗ ਬਣ ਰਹੇ ਨੇ ਉਹ ਲੋਕ ਕਿੰਨਾ ਬਿਜਨਸ ਫੈਲਾ ਕੇ ਬੈਠ ਰਹੇ ਨੇ ਆਪਣਾ
ਹਾਂਜੀ
ਤੁਸੀਂ ਵੀ ਏਦਾਂ ਕਰੋ ਤੁਸੀਂ ਵੀ ਵਿੱਚ ਅੱਛੀ ਅਰਨਿੰਗ ਕਰ ਸਕਦੇ ਹੋ
ਹਾਂਜੀ ਹੁਣ ਮੈਂ ਸੋਚਦੀ ਹਾਂ ਕਿ ਆਪਣੀ ਸ਼ੋਪ ਖੋਲ ਲੈਂਦੇ ਹਾਂ ਘਰ ਚ ਹੀ ਕਿਤੇ
ਹਾਂਜੀ ਹਾਂਜੀ ਤੁਸੀਂ ਏਦਾਂ ਕਰੋ ਮ ਪਹਿਲੇ ਜਿਵੇਂ ਤੁਹਾਡਾ ਤੁਸੀਂ ਨਾਲ ਨਾਲ ਜੋਬ ਕਰਦੇ ਰਹੋ ਆਪਣਾ ਥੋੜਡਾ ਬਸ ਡਾਲਣਾ ਤੁਸੀਂ ਓਨਲਾਈਨ ਡਾਲਣਾ ਪਹਿਲੇ ਸ਼ੁਰੂ ਕਰੋ ਤੁਂ ਜੋਬ ਵੀ ਨਾ ਇਕਦਮ ਛੱਡੋ ਫ ਨਾਲ ਨਾਲ ਆਪਣਾ ਪਹਿਲਾ ਆਨਲਾਈਨ ਦੇਖੋ ਅਗਰ ਤੁਹਾਡਾ ਰਿਸਪਾਂਸ ਅੱਛਾ ਆਉਂਦਾ ਦੋ ਤਿੰਨ ਮਹੀਨੇ ਆਨਲਾਈਨ ਦੇਖ ਰਿਸਪਾਂਸ ਮਿਲਦਾ ਉਸ ਤੋਂ ਬਾਅਦ ਤੁਸੀਂ ਆਪਣੇ ਲੀਵ ਕਰਦੋ ਜੋਬ ਪਰ ਇੱਕਦਮ ਜੋਬ ਲੀਵ ਕਰਕੇ ਆਪਣੇ ਬਿਜ਼ਨਸ ਵੱਲ ਵੀ ਧਿਆਨ ਦਿਓ ਉਹ ਵੀ ਥੋੜਾ ਰਿਸਕੀ ਹੋ ਜਾਂਦਾ ਨਾ ਬੰਦਾ ਜੋਬ ਤੋਂ ਵੀ ਜਾਏਗਾ। ਥੋੜਾ ਰਿਸਕ ਕਰਤ ਬ
ਤਾਂ ਫਿਰ ਕਸਟਮਰ ਵੀ ਨਾ ਆਉਣ ਤੇ ਫਿਰ ਉਧਰੋਂ ਜੋਬ ਵੀ ਛੁੱਟਵ ਚ ਜੇ ਮੇਰੀ
ਹਾਂਜੀ-ਹਾਂਜੀ, ਸਭ ਤੋਂ ਵਧੀਆ ਇਹ ਹੀ ਆ। ਤੁਸੀਂ ਵਿੱਚੋ ਆਪਣਾ ਨਾਲ ਜੋਬ ਦੇ ਨਾਲ ਥੋੜ੍ਹਾ ਜਿਹਾ ਆਪਣਾ ਟਾਈਮ ਨਿਕਾਲੋ ਆਪਣਾ ਔਂਨਲਾਈਨ ਪਹਿਲੇ ਡਾਲਣਾ ਸ਼ੁਰੂ ਕਰੋ।
ਹਾਂਜੀ
ਉਹਨਾਂ ਤੇ ਫਲਾੋਵਰਸ ਵਗੈਰਾ ਬਣਾਓ ਆਪ
ਜਿੱਥੇ ਮੈਂ ਥੋੜ੍ਹਾ ਜਿਹਾ ਟਾਈਮ ਲਗਾ ਕੇ ਆਣੀ ਉਥੇ ਮੈਂ ਥੋੜਾ ਜਹਾ ਟਾਈਮ ਨਾਲ ਆ ਜਾ ਕਰੂੰਗੀ।
ਸਹੀ ਗੱਲ ਆ ਬਿਲਕੁਲ
ਹਾਂਜੀ ਫੇਿਰ ਥੋੜ੍ਹਾ ਜਿਹਾ ਟਾਈਮ ਇੱਧਰ ਕੱਢ ਲਿਆ ਕਰੂੰਗੀ
ਹੋ ਗਿਆ ਆਪਣੇ ਜਿਵੇਂ ਘਰ ਦੇ ਅੰਦਰ ਹੀ ਅੱਜ ਕੱਲ ਲੋਕਾਂ ਨੇ ਬਿਜਨਸ ਸ਼ੁਰੂ ਕੀਤੇ ਹੋਆ ਇੱਕ ਵੋਲ ਤੇ ਆਪਦੇ ਕੋਲ ਥੋੜਾ ਜ ਆਪਣਾ ਬਣਾ ਲੋ ਇੱਕ ਸੈਕਸ਼ਨ ਸਪੋਟ ਵਗੈਰਾ ਲਗਾ
ਦੇਖਿਆ ਵਾ ਤੁਸੀਂ ਦੇਖਿਆ ਵਾ ਅੱਜ ਕੱਲ੍ਹ ਲੋਕੀ ਰਿੰਗ ਵੀ ਹੈ ਹੈਂਡਸ ਨਾਲ ਬਣਾਉਂਦੇ
ਹਾਂਜੀ ਹਾਂਜੀ ਖੁਦ ਐੰਬਰਾੋਇਡਰੀ ਵਗੈਰਾ ਕਰਕੇ ਬਹੁਤ ਸੋਹਣਾ ਲੱਗਦਾ ਹਮ ਬਹੁਤ ਚੀਜ਼ਾਂ ਆ ਗਈਆਂ ਨਾ ਹੈਂਡਮੇਡ ਤੁਸੀਂ ਦੇਖਿਆ ਕਰੋਸ਼ੀਏ ਦੇ ਅੱਜ ਕੱਲ ਹੈਂਡ ਬੈਗਸ ਕਿੰਨੇ ਪਿਆਰੇ ਲੱਗਦੇ ਆ ਉਹ ਹਮ ਕਾਫੀ ਬਿਗਣਾ ਦੱਸ ਜ ਅਗਰ ਬੰਦਾ ਕਮਾਨਣਾ ਹੋਏਗਾ ਨਾ ਹੱਥ ਵੀ ਟੈਲੈਂਟ ਬੰਦਾ ਕਮਾ ਸਕਦਾ ਚਲੋ ਤੁਸੀਂ ਕਰਕੇ ਦੇਖਣਾ ਠੀਕ ਹੈ, ਓਨਲਾਈਨ ਆਪਣਾ ਦੇਣਾ। ਚਲੋ ਠੀਕ ਏ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਨੀ ਇਹਦੇ ਜਵਾਕ ਕਿੱਥੇ?
ਉਹ